ਹਾਂਜੀ, ਸਤਿ ਸ਼੍ਰੀ ਅਕਾਲ। ਚੱਲ ਜੀ
ਹਾਂਜੀ, ਸ -ਹਾਂ, ਠੀਕ। ਕਿਆ ਤੁਸੀਂ ਸੁਣਾਓ ਠੀਕ ਹੋ?
ਹਾਂਜੀ- ਹਾਂਜੀ ਵਧੀਆ। ਤੁਸੀਂ, ਹੋਰ
ਹਾਂ, ਹੋਰ ਕੀ ਕਰ ਰਹੀ ਸੀ।
ਬਸ ਕੁਛ ਨੀ ਬੱਚੇ ਨੂੰ ਨ ਸੁਆ- ਸੁਆ ਕੇ ਹਟੀਆਂ ਆਪਣੀ ਗੁੜੀਆਂ ਨੂੰ
ਅੱਛਾ।
ਉਹਨੂੰ ਨੀਂਦ ਆ ਜਾਂਦੀ ਹੈ। ਤੇ ਬਸ ਹੁਣ ਸੁਆ ਕੇ ਆਈ ਸੀ।
ਅੱਛਾ। ਤੇ ਹੋਰ, ਕੀ ਕਹਿੰਦੇ ਆ, ਨਾ ਪਕੇ ਤੁਸੀਂ ਚਹ ਜਾਣਾ। ਕੇ ਚਲੇ ਗਏ। ਹਾਂ ਅੱਛਾ। ਵਾਪਸ ਆਉਣ ਦੀ ਤਿਆਰੀ ਹੈ। ਹਾਂ। ਹੋਰ ਬਸ, ਹਜੇ ਅਸੀਂ ਗਏ ਨੀ, ਸਲਾਹ ਘੱਟ ਹੀਈ ਐਤਕੀ ਗਰਮੀ ਜਿਆਦਾ ਲੱਗਦੀ ਪਈ।
ਹਾਂਜੀ। ਨਹੀਂ, ਗਰਮੀ ਬੜੀ ਜਿਆਦਾ ਹੋਗੀ।
ਗਰਮੀ ਬਹੁਤ ਜ਼ਿਆਦਾ ਹੈਗੀ। ਹਾਂਜੀ ਹਾਂ। ਅਤੇ ਉਹ ਹੋਰ ਬਸ ਹੋਰ ਮੈਂ ਕਿਹਾ -ਚੱਲ ਕਿੰਨੇ ਦਿਨ ਹੋ ਗਏ ਮੈਂ ਗੱਲ ਨਹੀਂ ਕੀਤੀ। ਤੇ ਮੈਂ ਦੇਖਾਂ, ਗੱਲ ਕਰਕੇ ਹੋਰ
ਹਾਂਜੀ। ਹੋਰ ਲੰਚ, ਵਗੈਰਾ ਬਨਨਾ ਲਿਆ। ਕੀ ਬਣਾਇਆ।
ਹਾਂ ਬਸ ਲੰਚ ਨਾਲ ਨਾਲ ਲੰਚ ਤਿਆਰ ਕਰਦੀ ਪਈ ਹਾਂ ਅੱਛਾ ਮੈਂਨੇ ਉਹ ਆਲੂ ਬੈਂਗਨ ਬਣਾਏ ਨੇ ਤੇ ਬਸ ਚੋਲਾਂ ਨੂੰ ਹੁਣ ਤੜਕਾ ਲਗਾ ਕੇ ਆਈ ਆ ਅਤੇ ਬਸ ਹਾਂ ਬਸ ਬੱਚੇ ਫੁਲਕੇ ਤਾਂ ਘੱਟ ਹੀ ਖਾਂਦੇ ਨੇ ਇਹਦੇ ਨਾਲ ਹੋਈ ਇੱਕ ਅੱਧਾ ਖਾਵਾਂਗੇ ਤੇ ਖਾਵਾਂਗੇ ਬੱਚੇ ਤਾਂ ਬੱਚੇ ਬੈਂਗਣ ਵੀ ਨਹੀਂੀ ਖਾਂਦੇ ਉਹਦੇ ਵਿੱਚੋਂ ਆਲੂ ਆਲੂ ਕੱਢ ਕੇ ਖਾਣਗੇ ਆਲੂ ਔਰ ਗਰੇ ਆਲੂ ਔਰ ਗਰੇਵੀ ਨੂੰ ਹਾਂ ਬਸ ਉਹੀ ਹੈ ਨਾ ਆਲੂ ਉਹਨਾਂ ਨੇ ਬੈਂਗਣ ਤਾਂ ਇੱਕ ਵੀ ਨਹੀਂੀ ਜਾਣਾ ਚਾਹੀਦਾ ਉਹਨਾਂ ਦੇ ਚ ਬੈਂਗਣ ਅਸੀਂ ਖਾਵਾਂਗੇ ਦੋ ਤਿੰਨ ਤਿੰਨ ਚਾਰ ਜਾਣੇ ਤੇ ਬਾਕੀ ਸਾਰਿਆਂ ਨੂੰ ਆਲੂ ਦਾ ਮੰਗ ਹੀ ਫੇਰ ਆਲੂ ਵੀ ਹਾਂ ਪਹਿਲੇ ਤਾਂ ਮੈਂ ਬੈਂ ਨੂੰ ਨਾ ਆਲੂ ਬੈਂਗਨ ਵੀਕਸ ਕਰ ਲੈਂਦੀ ਸੀ ਤੇ ਹੁਣ ਫੇਰ ਉਹ ਨਾ ਕੱੇ ਬੜੇ ਔਖੇ ਹੋਏ ਬ ਬੱਚੇ ਕਹਿੰਦੇ ਆਲੂ ਆਲੂ ਕੱਢ ਕੇ ਦੋ ਤੇ ਫੇਰ ਉਹ ਨਾ ਕੱਢਣੇ ਬੜੇ ਔਖੇ ਹੋ ਜਾਂਦੇ ਨੇ
ਸਹੀ ਗੱਲ ਹੈ ਕਿੰਨੇ ਕੂ ਆਲੂ ਕੱਢਦੀ
ਫੇਿਰ ਮੈਂ ਏਦਾਂ ਕਰਦੀ ਹਾਂ ਬੈਂਗਣ ਅਲੱਗ ਬਣਾ ਲੈਂਦੀ ਹਾਂ ਤੇ ਅਹ ਆਲੂਆਂ ਨੂੰ ਸੀਟੀ ਅਲੱਗ ਲਵਾ ਲੈਂਦੀ ਹਾਂ ਤੇ ਪਤਾ ਹੀ ਹੈ ਵੀ ਬੱਚਿਆਂ ਨੇ ਨਹੀਂੀ ਖਾਣੇ ਬੈਂਗਨ ਫੇਰ ਉਹ ਸਿੱਧੇ ਆਲੂ ਉਹਨਾਂ ਕੋ ਰੱਖ ਦਿੰਦੀ ਆ ਹਾਂਜੀ ਹੋਰ ਹੋਰ ਤੁਸੀਂ ਕੀ ਬਣਾ ਲਿਆ
ਅਸੀਂ ਅੱਜ ਆਲੂ ਫਲੀਆਂ ਬਣਾਈਆਂ ਨੇ
ਅੱਛਾ
ਪਤਾ ਨੀ ਗੁਆਰੇ ਦੀ ਐ ਪਤਾ ਨੀ ਚੋਲੇ ਦੀ ਐ
ਅੱਛਾ ਮੈਂ ਸਗੋਂ ਆਪ ਲੈ ਕੇ ਕੇ ਆਈ ਆ ਗਵਾਰ ਫਲੀ ਮੈਨੂੰ ਬੜੀ ਸਆਦ ਲੱਗਦੀ
ਆਲੂ ਵਾਲੀ ਕਿਹੜੀ ਹੁੰਦੀ ਹੈ ਗੁਵਾਰੇ ਦੀ ਹੁੰਦੀ ਹੈ ਕਿ ਚੋਲੇ ਦੀ ਹੁੰਦੀ ਹੈ
ਉਹ ਦੂਸਰੇ ਅੰਦਰ ਉਹਨੂੰ ਬੀਨਸ ਕਹਿੰਦੇ ਨੇ
ਨਹੀਂ ਨਹੀਂ ਉਹ ਬੀਨਜ਼ ਦੂਸਰੀਆਂ ਹੁੰਦੀਆਂ ਨੇ ਇਹ ਦੂਸਰੀਆਂ ਨੇ
ਅੱਛਾ ਫੇਰ ਫੇਰ ਪਤਾ ਨੀ ਮੈਨੂੰ ਉਹ ਤੇ ਉਹ ਹੁੰਦੀ ਹੈ ਮਤਲਬ ਜਿਹੜੀ ਇੱਕ ਤੇ ਗਵਾਰੀ ਦੀ ਹੁੰਦੀ ਆ ਤੇ ਚਿਪਟੀ ਜਿਹੀ ਹੁੰਦੀ ਹੈ ਨਾ ਚੋੜੀ ਜਿਹੀ ਚਿਪਟੀ ਜਿਹੀ ਹੁੰਦੀ ਹੈ
ਇੱਕ ਇੱਕ ਨਾ ਇੱਕ ਨਾ ਬਿਲਕੁਲ ਬਿਲਕੁਲ ਬਰੀਕ ਹੁੰਦੀ ਹੈ ਉਹ ਨੀ ਜਿਹੜੀ ਮਾੜੀ ਲੰਬੀ ਵੀ ਹੁੰਦੀ ਹੈ
ਅੱਛਾ ਫੇਰ ਚੋਲੇ ਦੀਆਂ ਕਹਿੰਦੇ ਆ ਨਾ ਆਪਣੇ ਉੱਧਰ ਮਤਲਬ ਪੰਜਾਬ ਚ ਇਹਨੂੰ ਚੋਲੇ ਨੇ ਕਹਿੰਦੇ ਨੇ ਤੇ ਇੱਧਰ ਮਤਲਬ ਮੈਨੂੰ ਲੱਗਦਾ ਦੂਸਰੀ ਕਹਿੰਦੇ ਨੇ ਬੀਨਸ ਵਗੈਰਾ ਕਹਿੰਦੇ ਨੇ ਮੈਨੂੰ ਲੱਗਦਾ ਜਿਹੜੀ ਅਸੀਂ ਸਾਰੇ ਚੀਜ਼ਾਂ ਚ ਪਾਉਦੇ ਹਾਂ ਪਾਓ ਭਾਜੀ ਵਗੈਰਾ ਚ ਵੀ ਪਾਉਂਦੇ ਹਾਂ
ਨਹੀਂ ਨਹੀਂ ਨਹੀਂ ਨਹੀਂ ਉਹ ਵਾਲੀ ਵੱਖਰੀਆਂ ਨੇ ਇਹ ਵੱਖਰੀਆਂ ਨੇ
ਅੱਛਾ ਫੇਰ ਉਹਦਾ ਨੀ ਮੈਨੂੰ ਪਤਾ ਤੁਹਾਡੇ ਉੱਧਰ ਕਿਹੜੀ ਮਿਲਦੀ ਹੈ ਤੇ ਹਾਂ
ਤੇ ਇਹ ਵਧੀਆ ਬਸ ਸਵਾਦ ਬਣਦੀਆਂ ਨੇ ਉਹ ਤਾਂ ਕੱਲੀਆਂ ਜਿਵੇਂ ਕਿ ਨਾ ਦੂਸਰੀਆਂ ਹੁੰਦੀਆਂ ਨੇ ਬੀਨਸ
ਹਾਂ ਉਹ ਤੇ ਆਲੂ ਉਹ ਵੀ ਆਲੂ ਪਾ ਕੇ ਬਣ ਜਾਂਦੀਆਂ ਨੇ
ਅੱਛਾ ਨਹੀਂ ਅਸੀਂ ਕਦੇ ਉਹ ਬਣਾਈਆਂ ਨੇ
ਅੱਛਾ ਮੈਂ ਸਗੋਂ ਕਿੰਨੇ ਦਿਨ ਹੋ ਗਏ ਉਹ ਲੈ ਕੇ ਆਈ ਹੋਈਆਂ ਗਵਾਰ ਫਲੀ ਲੈ ਕੇ ਆਈ ਹੋਈਆਂ ਤੇ ਬਸ ਮੇਰਾ ਕੱਲੀ ਨੂੰ ਬਣਾਉਣ ਤੇ ਦਿਲ ਹੀ ਨੀ ਕਰਦਾ ਸੀ ਕੋਈ ਦੋ ਤਿੰਨ ਦਿਨ ਹੋ ਗਏ ਗੈਸਟ ਵੀ ਆ ਰਹੇ ਨੇ ਤੇ ਸਗੋਂ ਹਾਂ ਸਗੋਂ ਕੱਲ ਹੀ ਗਏ ਨੇ ਰਾਤੀ ਤੇ ਫੇਿਰ ਮੌਕਾ ਹੀ ਨਹੀਂ ਮਿਲਿਆ ਬਣਾਉਣ ਦਾ ਤੇ ਸਗੋਂ ਹੁਣ ਮੈਂ ਬਣਾਵਾਂਗੀ ਠਹਿਰ ਕੇ ਬਣਾਵਾਂਗੀ ਅਸੀਂ ਆਪ ਹੀ ਖਾਣੀ ਹੈ ਤੇ ਉਹ ਤੇ ਗਵਾਰ ਫਲੀ ਦਾ ਥੋਮ ਤ ਮਤਲਬ ਪਾ ਕੇ ਬਹੁਤ ਅੱਛੀ ਬਣਦੀ ਵੀ ਲਸਣ ਦਾ ਟੇਸਟ ਆਵੇ ਨਾ ਵਿੱਚ
ਅੱ ਨਹੀਂ ਇਹ ਨਾ ਮੰਮੀ ਨੇ ਨਾ ਆਪਣਾ ਇੱਕ ਮਸਾਲਾ ਬਣਾ ਕੇ ਰੱਖਿਆ ਹੋਆ ਜੋ ਆਪਣਾ ਹੁੰਦਾ ਆਲੂ ਪਿਆਜ ਵਗੈਰਾ ਵਧੀਆ ਭੁੰਨਕੇ ਨਾ ਉਹ ਬਣਾ ਕੇ ਕੇ ਰੱਖ ਲੈਂਦੇ ਨੇ ਤੇ ਫਿਰ ਬਾਅਦ ਚ ਜਦੋਂ ਬਣਾਉਣੀ ਹੈ ਮਸਾਲਾ ਪਾਇਆ ਥੋੜਾ ਨਮਕ ਪਾਇਆ ਤੇ ਆਲੂ ਨਾਲ ਆਲੂ ਚੀਰ ਕੇ ਫਲੀਆਂ
ਸੀਟੀ ਲਵਾ ਲਈ ਹਾਂ ਆਲੂ ਤੁਸੀਂ ਮਤਲਬ ਇਕੱਠਾ ਬਣਾ ਕੇ ਮਸਾਲਾ ਇਕੱਠਾ ਬਣਾ ਕੇ ਰੱਖਦੇ ਹੋਗੇ ਨਾ
ਹਾਂਜੀ ਹਾਂਜੀ ਮਸਾਲਾ ਇਕੱਠੇ ਬਣਾ ਕੇ ਰੱਖਦੇ ਹਾਂ
ਹਾਂ ਮੈਂ ਵੀ ਤਾਂ ਮੈਂ ਵੀ ਸਰਦੀਆਂ ਵਿੱਚ ਤੇ ਪੂਰੇ ਹਫ਼ਤੇ ਦਾ ਬਣਵਾ ਲੈਂਦੀ ਸੀ ਵੀ ਆਪਣੇ ਉਹਨਾਂ ਕੋਲੋਂ ਹਾਂ ਤੇ ਫੇਰ ਹੁਣ ਗਰਮੀਆਂ ਆ ਗਈਆਂ ਤੇ ਹੁਣ ਇੱਕ ਦੋ ਦਿਨ ਦਾ ਹੀ ਬਣਵਾ ਕੇ ਰੱਖਦੀਆਂ ਸਰਦੀਆਂ ਚ ਤਾਂ ਪੂਰੇ ਮੈਂ ਹਫ਼ਤੇ ਦਾ ਬਣਵਾ ਲੈਂਦੀ ਸੀ ਕਿਉਂਕਿ ਸਾਡੇ ਹਫ਼ਤੇ ਆਏ, ਮਤਲਬ ਹਫ਼ਤੇ ਬਾਅਦ ਨੌਨਵੈਜ ਬਣਦਾ ਨਾ। ਫੇਰ, ਉਹ ਨੌਨ- ਵੈਜ ਉਹ ਬਣਾਉਂਦੇ ਨੇ। ਫਿਰ ਮੈਂ ਉਹਨਾ ਨੂੰ ਕਹਿ ਦੇਨੀ ਆ ਕਿ, ਤੁਸੀਂ ਆਪਣੇ ਵਾਸਤੇ ਮਸਾਲਾ ਬਣਾਣਾ ਤੇ, ਥੋੜਾ ਜਿਹਾ ਮੇਰੇ ਵਾਸਤੇ ਵੀ ਬਣਾ ਲੋ। ਫੇਰ ਦੋ, ਤਿੰਨ ਦੋ, ਕੁ ਕਿੱਲੋ ਪਿਆਜਾ ਦਾ ਮਸਾਲਾ ਬਣਾ ਲੈਂਦੇ ਨੇ। ਤੇ, ਉਹ ਫੇਰ ਮੇ ਹਫਤਾ ਦੱ ਦਿਨ ਲੰਘ ਜਾਂਦੈ।
ਨਹੀਂ, ਬਿਲਕੁਲ ਸਹੀ ਹੈ, ਵੀ ਕੱਠਾ ਮਸਾਲਾ ਬਣਾ ਕੇ ਰੱਖਣ ਨਾ ਫਾਇਦਾ ਹੁੰਦਾ, ਕੋਈ ਵੀ ਚੀਜ਼ ਇੰਸਟੈਂਟ ਬਨਾਨੀ ਹੋਵੇ ਨਾ ਤੇ ਬੜੀ, ਦੀ ਐ।
ਹਾਂ, ਹੁਣ ਹਾਂ, ਬਸ ਕਿਸੇ ਵੇਲੇ ਪਤਾ ਵੀ ਨਹੀਂ ਲੱਗਦਾ, ਨਾ ਕੋਈ ਗੈਸਟ ਸਾਨੂੰ ਦੱਸ ਕੇ ਵੀ ਨੀ, ਆਂਦੇ ਮੇਰੇ ਨਣਾਨਾ ਵਗੈਰਾ ਤੇ ਕਿਸੇ ਵੇਲੇ ਉਹ ਆ ਜਾਂਦੇ ਨੇ। ਤੇ ਫ ਚੱਲ ਫਟਾਫਟ ਪਨੀਰ ਦੀ ਸਬਜ਼ੀ ਹੁੰਦੀ, ਏਦਾਂ ਹੁੰਦੀ ਹੈ ਆਪਣੀ ਗ੍ਰੇਵੀ ਕੱਢੀ ਥੋੜੀ ਮਲਾਈ ਪਾਈ। ਪਨੀਰ ਦੇ ਟੁਕੜੇ ਪਾਏ ਤੇ, ਬਸ ਕੰਮ ਖਤਮ। ਫ਼ਿਰ ਦੂਜੀ ਸਬਜ਼ੀ ਤਿਆਰ ਹੋ ਜਾਂਦੀ ਏ।
ਜੀ, ਜੀ, ਜੀ ਹਰ ਮੇਰਾ ਭਰਾ ਬ੍ਰਦਰ ਵੀ ਜੋਬ ਕਰਦਾ ਨਾ ਤੇ ਮੰਮਾ ਨੇ, ਉਹਨੂੰ- ਉਹ ਦਿੱਤਾ ਹੋਇਆ, ਮਸਾਲਾ। ਉਹ ਵੀ, ਕੋਈ ਚੀਜ਼ ਬਣਾਉਣੀ ਹੁੰਦੀ ਹੈ। ਡਿਊਟੀ ਤੇ ਆਉਂਦਾ ਰਾ ਇੱਕਦਮ। ਫੇਰ, ਸਾਰਾ ਮਸਾਲਾ ਪਾਇਆ ਅਗਰ ਪਕੋੜੀਆਂ ਪਾਨੀਆਂ, ਪਕੋੜੀਆਂ ਪਾ ਲੈਂਦਾ, ਅਗਰ ਕੋਈ ਸਬਜ਼ੀ ਬਣਾਨੀ ਐ। ਸਬਜ਼ੀ ਦੇ ਵਿੱਚ ਪਾ- ਕੇ ਫਟਾਫਟ ਬਣਾ ਦੋ ਦਿਨ।
ਹਾਂ, ਹਾਂ। ਉਹ ਤੇ ਹੈ ਹੀ, ਵਧੀਆ ਉਹ ਬਸ ਮਸਾਲੇ ਦਾ ਹੀਈ ਆਏ ਤੇ ਟਾਈਮ ਫਟਾਫਟ ਕੰਮ ਹੋ ਜਾਂਦਾ। ਵੀ ਹੁਣ ਸਵੇਰੇ ਵੀ ਬੜੀ ਹੁਣ ਏਡੀ ਗਰਮੀ ਐ, ਤੇ ਹੁਣ ਥੋੜੀ ਕਾਹਲੀ ਪੈਂਦੀ ਹੈ, ਕਿ ਘੰਟਾ ਦਾ ਮਸਾਲੇ ਤੇ ਲੱਗਦਾ ਮਸਾਲੇ ਨੂੰ ਵੀ ਅ ਚੰਗੀ ਤਰ੍ਹਾਂ ਵੀ ਆਪਣੇ ਆਪ ਜਦੋਂ ਮਸਾਲਾ ਤੇਲ ਛੱਡ ਜੇ ਨਾ ਤੇ ਮਸਾਲਾ ਉਦੋਂ ਬੈਸਟ ਬਣਦਾ ਹੈ ਉਦੋਂ ਮਸਾਲਾ ਬੈਸਟ ਬਣਦਾ ਹੈ ਨਹੀਂ ਤਾਂ ਫੇਰ ਕੱਚਾ ਕੱਚਾ ਤੇ ਮਸਾਲਾ ਫੇਰ ਉਹ ਵਧੀਆ ਵੀ ਨਹੀਂ ਬਣ ਦਾ ਫੇਰ ਇਹ ਤਾਂ ਪੂਰਾ ਘੰਟਾ ਲਾ ਕੇ ਆਪਣਾ ਮਸਾਲਾ ਬਣਾਉਂਦੇ ਨੇ ਪੂਰਾ ਤੇਲ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਫੇਰ ਬਣਾ ਫੇਰ ਮਤਲਬ
ਜੀ -ਜੀ -ਜੀ ਹਫ਼ਤੇ ਵਗੈਰਾ ਦਾ ਮ ਮਸਾਲਾ ਵੀ ਵੈਸੇ ਨਾ ਸਹੀ ਰਹਿੰਦਾ ਵੀ ਕਿਸੇ ਵੀ ਚੀਜ਼ ਵਿੱਚ ਦੇਮ ਪਾਇਆ ਤਾਂ ਬਣਾ ਲਿਆ ਨਹੀਂ ਤਾਂ ਰੋਜ਼ ਮਸਾਲਾ ਬਣਾਉਣ ਵੇਲੇ ਨਾ ਇੱਕ ਤਾਂ ਗੈਸ ਲੱਗਦਾ ਹੈ।
ਹਾਂ ਇੱਕ ਇੱਕ ਵਾਰੀ ਗੈਸ ਲੱਗ ਜਾਂਦਾ ਹੋਰ।
ਹਾਂਜੀ ਹਾਂਜੀ ਨਾਲ ਟਾਈਮ ਵੀ ਵੇਸਟ ਹੁੰਦਾ ਨੀ ਤਾਂ ਰੋਜ਼ ਜਿੰਨੀ ਗਰਮੀ ਦੇ ਵਿੱਚ ਪਹਿਲਾਂ ਆਪ ਹੀ ਕਰੀ ਜਾਓ ਕਰੀ ਜਾਓ ਇੱਕ
ਹਾਂ ਉਹ ਤੇ ਹੇਹੀ। ਬਸ ਉਹੀ ਹੈ। ਨਾ ਬਸ ਅਸੀਂ ਹੁਣ ਫੇਰ ਆਈ ਹ ਜਿਹੜੀਆਂ ਸੁੱਕੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਵਿੱਚ ਦੂਜਾ ਪਿਆਸ ਕੱਢਣਾ ਪੈਂਦਾ
ਜੀ -ਜੀ ਉਹ ਤਾਂ ਹੈ। ਸਹੀ ਹੈ। ਹੋਰ- ਹੈਲੋ ਹੈਲੋ ਹੈਲੋ ਹਾਂਜੀ -ਹਾਂਜੀ -ਹਾਂਜੀ -ਹਾਂਜੀ ਉਹ ਪਹਿਲਾ ਆਵਾਜ ਆ ਰਹੀ ਸੀ। ਹੂ
ਹਾਂਜੀ ਉਹ ਵੀ ਕਿਸੇ ਵੇਲੇ ਹੋ ਜਾਂਦਾ ਥੋੜਾ ਕੰਨ ਨਾਲ ਜਿਆਦਾ ਲੱਗ ਜਾੇ ਤੇ ਫਿਰ ਬੰਦ ਹੋ ਜਾਂਦਾ।
ਹਾਂਜੀ ਗਰਮੀ ਵੀ ਇਨੀ
ਹੂੰ ਹਾਂਜੀ ਹੋਰ ਮੈਂ ਤਾਂ ਫੋਨ ਕਰਦੇ ਕਰਦੇ ਪਸੀਨਾ ਆ ਜਾਂਦਾ ਫੋਨ ਫੇਰ ਪੂੰਜ ਕੇ ਦੇਦਾ ਕਿਸੇ ਨੂੰ ਵੀ ਦੇ ਕਿਸੇ ਨੂੰ ਕਰਵਾਉਣਾ ਹੋਇਆ ਤੇ ਅੱਜ ਫੇਰ ਬੈਂਗਣਾ ਦਾ ਮਸਾਲਾ ਮੈਂ ਦੂਜਾ ਬਣਾਇਆ ਤੀਨ ਮੋਟੇ ਪਿਆਜ ਕੱਟ ਕੱਟ ਕੇ ਟਮਾਟਰ ਕੱਟ ਕੇ ਤੇ ਫੇਰ ਉਹਨਾ ਨੂੰ ਚੰਗੀ ਤਰ੍ਹਾਂ ਹਾਂ ਤੇ ਉਹ ਵੀ ਉਹ ਥੋੜਾ ਠੀਕ ਲੱਗਦਾ ਹੈਗਾ ਉਹ ਜਿਵੇਂ ਆਪਾਂ ਦਾਲ ਦੂਲ ਨੂੰ ਤੜਕਾ ਲਾਦੇ ਹਾਂ ਨਾ ਓਦਾਂ ਦੇ ਪਿਆਜ ਕੱਟਦੇ ਆ। ਹਾਂਜੀ- ਜੀ।
ਤੁਸੀਂ ਉਦੋਂ ਕਹਿੰਦੇ ਪਏ ਸੀ ਤੁਹਾਡੇ ਬੱਚ ਬੱਚੇ ਉਧਰ ਗਏ ਨੇ ਆਪਣੇ ਨਾਨੀ ਘਰੇ ਆ ਗਏ ਨੇ
ਅੱਜ ਕੱਲ ਰਾਤੀ ਆਏ ਨੇ
ਅੱਜ ਕੱਲ੍ਹ ਰਾਤੀ ਆਏ ਨੇ
ਹਾਂਜੀ ਆਏ ਤੇ ਹਾਂ ਉਹ ਤਾਂ ਬਸ ਸ਼ੁਰੂ ਹੋ ਗਿਆ ਖਲੇਰਾ ਪਾਣਾ ਏਧੱਰ ਇੱਕ ਰੂਮ ਚ ਸੁੱਟ ਸੁੱਟ ਕੇ ਗੱਦੇ ਤੇ ਇਹ ਬੈਡ ਉੱਤੇ ਮੇਰੇ ਬੇਟੇ ਵੱਡੇ ਬੇਟੇ ਦਾ ਬੈਡ ਹੈਗਾ। ਉਹ ਹਜੇ ਪ ਭੈਣਾ ਵੀ ਕਹਿੰਦੇ ਆ ਅਸੀਂ ਮੈਂ ਕ ਤੂੰ ਉਹਦੇ ਕਮਰੇ ਚ ਖਲੇਰਾ ਪਾ ਦਿੰਦਾ, ਕਹਿੰਦਾ ਕੋਈ ਨੀ ਜਦੋਂ ਚਾਚੀ ਆਏਗੀ ਫੇਰ ਉਦੋਂ ਨੀ ਪਾਵਾਂਗ ਹੁਣ ਤਾਂ ਅਸੀਂ ਇਹ ਕਮਰਾ ਸਾਡਾ ਉਹ ਹੁਣ ਬੈਡ ਦੇ ਉੱਤੇ ਤੇ ਰੱਖ ਗਏ ਨੇ ਕਿਤਾਬਾਂ-ਕਤੂਬਾਂ ਆਪਣੇ ਕਲਰ ਵਗੈਰਾ ਤੇ ਇਕੱਠੇ ਆਂਦੇ ਨੇ ਇਕ ਇਕੱਠੇ ਲੜਦੇ ਕੇ ਫ਼ਿਰ ਭੱਜ ਜਾਂਦੇ ਨੇ ਤੇ ਏਦਾਂ ਲੜਾਈ ਝਗੜਾ ਰਹਿੰਦਾ ਉਹਨਾਂ ਦਾ
ਨਹੀਂ ਸਹੀ ਏ।
ਹਾਂ।
ਬੱਚਿਆਂ ਨੂੰ ਕਿੰਨਾ ਪਤਾ ਹੁੰਦਾ ਏ ਚਲੋ ਕੋਈ ਨਾ ਜਦੋਂ ਚਾਚੀ ਆਏ।
ਹਾਂ ਉਹ ਤਾਂ ਹੈ ਕਿ
ਹੈਲੋ। ਹੈਲੋ।
ਹਾਂਜੀ ਆ ਰਹੀ ਹੈ।
ਹਾਂਜੀ-ਹਾਂਜੀ।
ਹਮ ਬਸ ਉਹੀ ਉਹ ਉਹੀ ਹੁਣ ਬੱਚਿਆਂ ਦੀ ਫ਼ਿਰ ਲੜਾਈ ਝਗੜਾ ਸ਼ੁਰੂ ਹੋ ਗਿਆ ਸੀ। ਉਹ ਮੈਂ ਦੇਖਣ ਹੀ ਸੀ ਬਾਹਰ ਹਾਂਜੀ।
ਤੇ ਬੱਚੇ ਵੀ ਇੱਕਦਮ ਨਾ ਬੜਾ ਤੰਗ ਕਰਨ ਸ਼ੁ ਸ਼ੁਰੂ ਕਰ ਦਿੰਦੇ, ਹੋਲੀਡੇ ਹੋਮਵਰਕ ਬੱਚਿਆਂ ਛੁੱਟੀਆਂ ਕੀ ਹੁੰਦੀਆਂ ਸਾਰਾ ਹੋ ਓ ਜਾਂਦਾ ਗਾ
ਹਾਂ ਕਰਦੇ ਨੀ, ਕੰਮ ਹੀ ਨੀ ਕਰਦੇ ਅ
ਜੀ ਜੀ ਜੀ
ਹਮ
ਬੱਚਿਆਂ ਦੀ ਆਵਾਜ਼ ਆਣ ਲਗ ਕੀ
ਹਾਂਜੀ ਬਸ ਹੋਰ ਰੋਣਾ ਸ਼ੁਰੂ ਕਰਦੇ ਪਏ ਨਾ ਜਾ ਕੇ ਬਸ ਉਹ ਲੜ ਪਿਆ ਬ ਨਾਲ ਨਾਲ ਲੜ ਪੈਂਦੇ ਆ ਨਾਲੀ ਨਾਲੇ ਉਹ ਕਰਦੇ ਨਾਲ ਫਿਰ ਇੱਕੋ ਤਾਂ ਇੱਕੋ ਵਾਰੀ ਆਪਣੇ ਇੱਕੋ ਜਿਹੇ ਹੋ ਜਾਂਦੇ ਨੇ ਇੱਕੋ ਵਾਰੀ ਬਾਹਰ ਆ ਜਾਂਦੇ ਆ ਜੱਫੀ ਪਾ ਕੇ ਇੱਕੋ ਵਾਰੀ ਫੇਿਰ ਲੜਨਾ ਸ਼ੁਰੂ ਕਰ ਦਿੰਦੇ ਨੇ ਹਮ ਹੋਰ ਤੁਹਾਡੇ ਲੜਦੀ ਏ ਗੁੜਿਆ
ਗੁੱਡੀਆ ਦਾ ਬੜੀ ਤੰਗ ਕਰਦੀ ਹੈ ਆਪਣੇ ਨਾਨੂ ਨਾਲ ਹੀ ਨਾਨੂ ਨਾਨੀ ਨਾਲ ਹੀ ਲੜਦੀ ਰਹਿੰਦੀ ਹੈ ਸਾਰਾ ਦਿਨ ਉਹ ਵੀ ਕਹਿੰਦੇ ਪਏ ਵੀ ਤੂੰ ਚਲੀ ਜਾਏਗੀ ਹਫ਼ ਤੇ ਤਦ ਤਾਂ ਸਾਡਾ ਦਿਲ ਕਿਵੇਂ ਲੱਗੇਗਾ ਅਸੀਂ ਕਿਹਦੇ ਨਾਲ ਲੜਾਂਗੇ
ਹਾਂ ਉਹ ਤੇ ਹੈ ਹੀ ਹਾਂ ਬ ਬੱਚੇ ਕਾਰਨ ਅੱਜ ਕੱਲ੍ਹ ਨਾ ਬੱਚੇ ਬੜੇ ਅ ਅਡਵਾਂਸ ਹੈਗੇ ਆ ਉਹਨਾਂ ਨੇ ਆਪਣੀਆਂ ਚੀਜ਼ਾਂ ਨੀ ਦੇਣੀਆਂ ਕੁਛ ਨੀ ਦੇਣਾ ਬਸ ਮੇਰੀ ਚੀਜ਼ ਨੂੰ ਕੋਈ ਹੱਥ ਨਾ ਲਾਵੇ ਤੇ ਹਮ ਆਹੋ ਐਥੇ ਵੀ ਇੰਝ ਹੀ ਲੜਦੇ ੈ ਕਹਿੰਦੇ ਬੱਚੇ ਐਂਜ ਇ ਲੜਦੇ ਆ ਉਹ ਦੋ ਵੱਡੀਆਂ ਨਾ ਉਹ ਆਪਸ ਚ ਸਮਾਨ ਸਮੂਨ ਨੂੰ ਜੋੜਦੀਆਂ ਨੇ ਤੇ ਇੱਕ ਛੋਟੀ ਕੁੜੀ ਆ ਉਹ ਆ ਕੇ ਉਹਨਾਂ ਦਾ ਸਮਾਨ ਚੁੱਕ ਲੈਂਦੀ ਏ ਫੇਰ ਉਹ ਲੜਾਈ ਸ਼ੁਰੂ ਹੋ ਜਾਂ ਹੁੰਦੀ ਹੈ ਤੇ ਉਹ ਕਹਿੰਦਾ ਹਾਂ ਉਹ ਤਾਂ ਬ ਛੋਟੇ ਬੱਚੇ ਨੂੰ ਉਹਨਾ ਨੂੰ ਪਤਾ ਨੀ ਨਾ ਉਹ ਵੱਡੀਆਂ ਆਪਣਾ ਸਮਾਨ ਜੋੜਦੀਆਂ ਕਿਚਨ ਸੈੱਟ ਵਗੈਰਾ ਹੋ ਗਿਆ ਮੇਕਅਪ ਦਾ ਸਮਾਨ ਹੋ ਗਿਆ ਉਹ ਵਿਚਾਰੀਆਂ ਜੋੜਦੀਆਂ ਰਹਿ ਜਾਂਦੀਆਂ ਉਹ ਪਿੱਛੋਂ ਦੀ ਆ ਕੇ ਦੂਸਰੇ ਛੋਟੀ ਗੁਡੀਆ ਚੁੱਕੇ ਲੈ ਜਾਂਦੀ ਏ ਫੇਰ ਉਹ ਲੜਾਈ ਸ਼ੁਰੂ ਹੋ ਜਾਂਦੀ ਏ ਹਾ ਹਾ ਹਮ
ਚਲੋ ਕੋਈ ਗੱਲ ਨੀ ਮੈਂ ਨਾ ਥੋੜੇ ਕੰਮ ਕਰ ਲਾ ਮੈਂ ਨਾ
ਹਾਂਜੀ ਚਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅ